ਠੀਕ ਆ ਫਿਰ ਕਿਵੇਂ ਓ?
ਵਧੀਆ, ਤੁਸੀਂ ਸੁਣਾਓ ਕੀ ਕਰਦੇ?
ਕੁਛ ਨੀ ਬਸ ਰਾਤ ਦਾ ਖਾਣਾ ਖਾਣ ਲੱਗੇ, ਤੁਸੀਂ ਦੱਸੋ ਖਾਲੀ ਰੋਟੀ?
ਨਹੀਂ, ਬਸ ਹੁਣ ਰੋਟੀ ਖਾਣੀ ਆ, ਬਸ ਤਿਆਰੀ ਕਰਦੀ ਪਈ ਸੀ।
ਅੱਛਾ ਜੀ।
ਹੋਰ ਤੁਸੀਂ ਕੀ ਬਣਾਇਆ ਅੱਜ, ਵਧੀਆ-ਵਧੀਆ ਬਸ ਮੈਂ ਤਾਂ ਅੱਜ
ਹਾਂਜੀ।
ਮੈਂ ਤਾਂ ਬਸ ਦੇਖ ਰਹੀ ਸੀ ਸਾਡੇ ਏਦੀ, ਗੱਲਾਂ ਕਰਦੇ ਸੀਗੇ ਬਸ ਏਦੀ ਮਤਲ ਮਤਲਬ ਖੜੇ ਸੀਗੇ ਕਿੰਨੇ ਜਾਣੇ, ਵੀ ਇੱਕ ਬੰਦਾ ਚੁੱਪ ਰਹਿ ਕੇ ਕਿੰਨਾ ਕੁਝ ਸਹਿੰਦਾ ਹਨਾ।
ਹਾਂ ਇਹ ਤਾਂ ਹੈ ਚੁੱਪ ਰਹਿਣਾ, ਅੱਜ-ਕੱਲ ਦਾ ਜ਼ਮਾਨਾ ਹੀ ਨਹੀਂ। ਪਰ ਰਵੇ ਅੱਜ ਤਾਂ ਨਾ ਅੱਜ ਦੇ ਜਮਾਨੇ ਚ ਤਾਂ ਬੋਲਣਾ ਹੀ, ਬੋਲਣ ਵਾਲੇ ਬੰਦੇ ਦਾ ਹੀ ਫਾਇਦਾ ਆ।
ਸਹੀ ਗੱਲ ਆ ਤੁਹਾਡੀ। ਓਦਾਂ ਤਾਂ ਜੇ ਅੱਜ ਦੇ ਸਮੇਂ ਵਿੱਚ ਹਰ-ਹਰ ਵਿਅਕਤੀ ਬੋਲਣਾ ਚਾਹੁੰਦਾ ਏ। ਪਰ ਆਪਣੀ ਗੱਲ ਰੱਖਣਾ ਚਾਹੁੰਦਾ ਏ, ਪਰ ਬਹੁਤ ਘੱਟ ਲੋਕ ਜਾਣਦੇ ਹਨ, ਕਈ ਵਾਰ ਚੁੱਪ ਰਹਿਣਾ ਵੀ ਇੱਕ ਬਹੁ ਵੱਡੀ ਕਲਾ, ਹਨਾ ਮੈਮ
ਕਈ ਵਾਰ, ਹਾਂ ਕੁਛ-ਕੁਛ ਜਿੱਦਾਂ ਉਹਦੇ ਹਿਸਾਬ ਨਾਲ ਜਿੱਦਾਂ ਦੀ ਸਿਚੁਏਸ਼ਨ ਆ, ਜਿੱਥੇ ਤਾਂ ਚਾਹੀਦਾ ਵੀ ਹਾਂ ਚੁੱਪ ਹੀ ਰਹਿਣਾ ਚਾਹੀਦਾ ਜਿੱਥੇ ਚੁੱਪ ਰਹਿਣਾ ਵਧੀਆ, ਪਰ ਜਿੱਥੇ ਚਾਹੀਦਾ, ਬੋਲਣਾ ਚਾਹੀਦਾ ਉੱਥੇ ਵੀ ਚੁੱਪ ਰਹਿਣਾ ਨੀ ਵਧੀਆ, ਫਿਰ ਜਿੱਥੇ ਬੋਲਣਾ ਉੱਥੇ ਬੋਲਣਾ ਹੀ ਚਾਹੀਦਾ।
ਹਾਂਜੀ, ਵੈਸੇ ਮੈਮ ਚੁੱਪ ਰਹਿਣ ਦਾ ਮਤ ਮਤਲਬ ਇਹ ਨੀ ਹੁੰਦਾ ਕਿ ਅਸੀਂ ਕਮਜ਼ੋਰ ਆ ਹਨਾ, ਜਾਂ ਸਾਡੇ ਕੋਲ ਰਹਿਣ ਲਈ ਕੁੱਝ ਨਹੀਂ। ਕਈ ਵਾਰ ਚੁੱਪ ਨੂੰ ਉਹ ਕਿਹਾ ਜਾਂਦੀ ਐ, ਜਿੱਦਾਂ ਹਜ਼ਾਰ ਸ਼ਬਦ ਵੀ ਕਹਿ ਨੀ ਸਕਦੇ, ਕਈ ਵਾਰੀ ਚੁੱਪ ਉਹ ਚੀਜ਼ ਕਹਿ ਦਿੰਦੀ ਏ।
ਹਾਂ ਇਹ ਵੀ ਆ, ਕਈ ਵਾਰ ਬੰਦਾ ਚੁੱਪ-ਚੁੱਪ ਈ ਬਹੁਤ ਕੁਛ ਬਿਆਨ ਕਰ ਦਿੰਦਾ ਹੁੰਦਾ।
ਹਾਂਜੀ, ਕਈ ਵੇਲੇ ਨਾ, ਹਾਂਜੀ, ਕਈ ਵੇਲੇ ਬੰਦੇ ਦੀ ਚੁੱਪੀ ਨਾ, ਹਾਂਜੀ
ਪਰ ਹਾਂ, ਕਈ ਵਾਰ ਨਾ ਜੇ ਬੰਦਾ ਚੁੱਪ ਰਹਿ ਜਵੇ ਤਾਂ ਸਾਹਮਣੇ ਵਾਲਾ ਉਹਨੂੰ ਕਮਜ਼ੋਰ ਸ
ਹਾਂਜੀ-ਹਾਂਜੀ, ਸਹੀ ਗੱਲ ਆ ਥੋਡੀ।
ਦਾ ਇਹ ਚੀਜ਼ ਵੀ ਗਲ
ਸਹੀ ਗੱਲ ਆ, ਪਰ ਦੇਖੋ ਜਿੱਦਾਂ ਚੁੱਪ ਸਾਨੂੰ ਸੋਚ ਚੰਗਾ ਸਮਾਂ ਦਿੰਦੀ ਏ, ਜਦੋਂ ਅਸੀਂ ਗੁੱਸੇ ਵਿੱਚ ਹੁੰਨੇ ਆ, ਅਕਸਰ ਗਲਤ ਸ਼ਬਦ ਬੋਲ ਦਿੰਨੇ ਹਨਾ ਮੈਮ, ਪਰ ਜੋ ਅਸੀਂ ਕੁੱਝ ਸਮੇਂ ਲਈ ਚੁੱਪ ਰਹੀਏ, ਤਾਂ ਕਈ ਫੈਸਲੇ ਸਹੀ ਵੀ ਹੋ ਜਾਂਦੇ ਆ।
ਇਹ ਤਾਂ ਹੈ, ਹਾਂ ਇਹ ਮੈਂ ਇਸ ਗੱਲ ਨਾਲ ਸਹਿਮਤ ਹਾਂ, ਵੀ ਜਦੋਂ ਕਹਿੰਦੇ ਬੰਦਾ ਗੁੱਸੇ ਚ ਨਾ ਬਹੁ ਕੁਛ ਕਰ ਜਾਂਦਾ ਤੇ ਜਿਹਦਾ ਫਿਰ ਕਦੇ ਬੰਦਾ ਬੱਸ ਪੁਛਤਾਉਣ ਜੋਗਾ ਰਹਿ ਜਾਂਦਾ ਐੇ ਕੰਮ ਚ ਹੋ ਜਾਂਦੇ ਵੀ ਬੰਦਾ ਗੁੱਸੇ ਚ ਐਸੇ ਕੰਮ ਕਰ ਜਾਂਦਾ ਵੀ ਬਾਅਦ ਚ ਕੋਈ ਪਛਤਾਵਾ ਹੀ ਰਹਿ ਜਾਂਦਾ। ਦਾ ਉਹਦੇ ਪੱਲੇ ਹਾਂ ਗੁੱਸੇ ਚ ਤਾਂ ਆਪਾਂ ਆਪਾਂ ਨੂੰ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਚੁੱਪ ਰਹਿਣਾ ਚਾਹੀਦਾ ਉਦੋਂ ਨਹੀਂ ਬੁੱਲਣਾ ਚਾਹੀਦਾ। ਪਰ ਹਾਂ ਜੇ ਸਾਡੇ ਨਾਲ ਨਿਆਏ ਹੋ ਰਿਹਾ ਆ ਤੁਹਾਨੂੰ ਲੱਗਦਾ ਬੋਲਣਾ ਚਾਹੀਦਾ ਆ ਆਪਾਂ ਨੂੰ ਲੱਗਦਾ ਕਿ ਆਪਾਂ ਸਹੀ ਬੋਲਣਾ ਆ ਵੀ ਇਹਦੇ ਨਾਲ ਆਪਾਂ ਪਛਤਾਵਾਂਗੇ ਨੀ ਬਾਅਦ ਚੋਂ ਤਾਂ ਉਹ ਚੀਜ਼ ਆਪਾਂ ਨੂੰ ਕਹਿ ਦੇਣੀ ਚਾਹੀਦੀ ਹੈ।
ਸਹੀ ਗੱਲ ਆ ਤੁਹਾਡੀ ਬਿਲਕੁਲ ਜਿੱਦਾਂ ਚੁੱਪ ਰਹਿਣ ਵਾਲਾ ਇਨਸਾਨ ਹਰ ਇੱਕ ਗੱਲ ਨੂੰ ਧਿਆਨ ਨਾ ਸੁਣਦਾ ਹਨਾ ਸਿੱਖ ਦਾ ਆ। ਉਹ ਜ਼ਿੰਦਗੀ ਵਿੱਚ ਬਹੁਤ ਕੁੱਝ ਸਿੱਖਾ ਲੈਂਦਾ।
ਹਾਂ ਕਈ ਵਾਰ ਆਪਾਂ ਦੇਖਦੇ ਹਾਂ ਮਤਲਬ ਕਿ ਚੁੱਪ ਰਹਿਣਾ ਬਹੁਤ ਵਧੀਆ ਗੱਲ ਆ। ਪਰ ਜਿੱਥੇ ਮੈਂ ਉਹੀ ਕਹਿਣਾ ਚਾਹ ਰਹੀ ਵੀ ਜਿੱਥੇ ਆਪਾਂ ਬੋਲਣਾ ਨਾ ਉੱਥੇ ਬੋਲਣਾ ਵੀ ਚਾਹੀਦਾ ਹੁਣ ਮੈਂ ਆਪ ਆਪਣਾ ਹੀ ਦੱਸ ਦਿੰਦੇ ਤੁਹਾਨੂੰ ਜਿਹੜਾ ਬੰਦਾ ਚੁੱਪ ਰਹਿੰਦਾ ਹੁੰਦਾ ਨਾ ਉਹਦੀ ਇੱਕ ਅਲੱਗ ਹੀ ਸ਼ਖਸੀਅਤ ਬਣ ਜਾਂਦੀ ਕਿ ਇਹ ਬਹੁਤ ਸ਼ਰੀਫ ਹੋਊਗਾ ਹਨਾ। ਜਿਹੜਾ ਚੁਪ ਹੁੰਦਾ। ਮੈਂ ਖੁਦ ਹੀ ਮੈਂ ਘਰ ਚ ਮੈਂ ਆਪਣੇ ਘਰ ਚ ਭੈਣ ਭਰਾਵਾਂ ਚ ਸਭ ਤੋਂ ਘੱਟ ਬੋਲਣ ਵਾਲੀ ਮੈਂ ਹੀ ਆ ਵੀ ਮੈਂ ਬਹੁਤ ਘੱਟ ਬੋਲਦੀ ਹਾਂ। ਓਦਾਂ ਮੈਂ ਆਪਣੇ ਭੈਣਾਂ ਭਰਾਵਾਂ ਚ ਬਹੁਤ ਬੋਲਦੀ ਹਾਂ। ਪਰ ਜਦੋਂ ਕੋਈ ਓਪਰਾ ਹੁੰਦਾ ਨਾ ਫਿਰ ਮੈਂ ਬਹੁਤ ਘੱਟ ਬੋਲਦੀ ਆ। ਤੇ ਸਾਰੇ ਮੈਨੂੰ ਇਹੀ ਕਹਿੰਦੇ ਵੀ ਤੁਹਾਡੀ ਹਾਂ ਕੁੜੀ ਦੀ ਤਾਂ ਆਵਾਜ਼ ਹੀ ਨਹੀਂ ਸੁਣਦੀ ਇਹ ਸਭ ਤੋਂ ਵਧੀਆ ਲੱਗਦੀ ਸਾਨੂੰ ਮਤਲਬ ਤਰੀਫ ਬਹੁਤ ਹੁੰਦੀਆਂ ਆ। ਪਰ, ਪਰ ਹਾਂ ਜਿੱਥੇ ਮੈਨੂੰ ਚਾਹੀਦਾ ਨਾ ਮੈਂ ਬੋਲਣਾ ਚਾਹੀਦਾ ਉੱਥੇ ਮੈਂ ਬੋਲਦੀ ਵੀ ਹਾਂ ਕਈ ਵਾਰ ਤਾਂ ਕੁਝ ਹੈਰਾਨ ਹੋ ਜਾਂਦੇ। ਇਹ ਉਹੀ ਆ ਵੀ ਹੁਣ ਕਿਵੇਂ ਬੋਲ ਰਹੀ ਆ ਏਦਾਂ ਆ ਮਤਲਬ ਕਿ ਜਮਾ ਵੀ ਨਾ ਚੁੱਪ ਰਹੋ।
ਸਹੀ ਗੱਲ ਆ ਮੈਮ ਤੁਹਾਡੀ ਬਿਲਕੁਲ ਜਿੱਦਾਂ ਅੱਜ ਕਈ ਝਗੜੇ ਇਸ ਕਰਕੇ ਹੁੰਦੇ ਆ ਹੁਣ ਦੇ ਸਮੇਂ ਵਿੱਚ ਕਿਉਂਕਿ ਇੱਕ ਦੂਜੇ ਦੀ ਗੱਲ ਕਰਕੇ ਇੱਕ ਦੂਜੇ ਦੀ ਗੱਲ ਨੀ ਸੁਣਦੇ ਇੱਕ ਤੋਂ ਇੱਕ ਉੱਪਰ ਬੋਲਦੇ ਹਨਾ।
ਹੂੰ ਇਹ ਤਾਂ ਹੈ।
ਜਿੱਦਾਂ ਜਿਹੜੀ ਚੁੱਪ ਆ ਉਹ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਜਦੋਂ ਕੋਈ ਸਾਨੂੰ ਗ਼ਲਤ ਸਮਝੇ ਜਾਂ ਸਾਡੇ ਬਾਰੇ ਕੁੱਝ ਗ਼ਲਤ ਕਹੇ ਹਰ ਵਾਰ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਸਮਾਂ ਤੇ ਵਿਸ਼ਵਾਸ ਹੀ ਸਭ ਤੋਂ ਵਧੀਆ ਬਣਦਾ ਹੈ ਜਵਾਬ ਮੈਡਮ ਸਹੀ ਹੈ।
ਹਾਂ ਇਹ ਤਾਂ ਬਿਲਕੁਲ ਸਹੀ ਹੈ।
ਜਿੱਦਾਂ ਇਹਦਾ ਮਤਲਬ ਇਹ ਨਹੀਂ ਵੀ ਹੁੰਦਾ ਵੀ ਹਰ ਜਗ੍ਹਾ ਚੁੱਪ ਰਹਿਣਾ ਚਾਹੀਦਾ ਜਿਦਾ ਜਿੱਥੇ ਸੱਚ ਲਈ ਬੋਲਣਾ ਜ਼ਰੂਰੀ ਹੈ ਉੱਥੇ ਬੋਲਣਾ ਵੀ ਚਾਹੀਦਾ ਆ।
ਹਾਂ ਮੈਂ ਵੀ ਉਹੀ ਕਹਿ ਰਹੀ ਹਾਂ ਵੀ ਜਿੱਥੇ ਚਾਹੀਦਾ ਆ ਉੱਥੇ ਬੋਲਣਾ ਵੀ ਚਾਹੀਦਾ ਆ। ਨਹੀਂ ਤਾਂ ਚੁੱਪ ਰਹਿਣਾ ਵੀ ਨਹੀਂ ਸਹੀ ਤੇ ਜ਼ਿਆਦਾ ਬੋਲਣਾ ਸੀ ਆਪਾਂ ਨੂੰ ਸਿਚੁਏਸ਼ਨ ਦੇ ਹਿਸਾਬ ਨਾਲ ਦੇਖਣਾ ਚਾਹੀਦਾ ਆ
ਹਾਂਜੀ। ਜਿੱਦਾਂ ਜਿੱਥਾਂ ਕਿਸੇ ਨਾਲ ਨਈ ਹੋਵੇ ਜਾਂ ਕਿਸੇ ਨੂੰ ਕੋਈ ਜ਼ਿਆਦਾ ਹੀ ਕਵੇ ਤਾਂ ਉੱਥੇ ਹੀ ਆਵਾਜ ਉਠਾਣੀ ਜ਼ਰੂਰੀ ਹੈ।
ਹਾਂਜੀ।
ਮਤਲਬ ਜਿੱਦ ਜਿੱਥੇ ਕਿਸ ਅਨਿਆਏ ਹੋਇਆ ਰਿਹਾ ਹੋਵੇ ਜਾਂ ਉੱਥੇ ਕਿਸੇ ਨਾਲ ਗ਼ਲਤ ਹੋ ਰਿਹਾ ਹੋਵੇ ਉਹ ਉੱਥੇ ਆਵਾਜ਼ ਉਠਾਉਣੀ ਜ਼ਰੂਰੀ ਹੁੰਦੀ ਬੰਦੇ ਨੂੰ।
ਉਹ ਤਾਂ ਹੈ ਉਹ ਤਾਂ ਫਿਰ ਬੋਲਣਾ ਹੀ ਚਾਹੀਦਾ ਆ। ਤੁਸੀਂ ਦੱਸੋ ਤੁਹਾਡਾ ਕਦੇ ਏਦਾਂ ਦਾ ਕੁਛ ਹੋਇਆ ਵੀ ਤੁਸੀਂ ਚੁੱਪ ਰਹੇ ਤੇ ਤੁਹਾਨੂੰ ਬਾਅਦ ਲੱਗਾ ਵੀ ਮੈਨੂੰ ਬੋਲਣਾ ਚਾਹੀਦਾ ਜਾਂ ਕੋਈ ਐ ਸਿਚੁਏਸ਼ਨ ਜਿੱਥੇ ਤੁਸੀਂ ਜ਼ਿਆਦਾ ਬੋਲਦੇ ਤੇ ਤੁਹਾਨੂੰ ਬਾਅਦ ਚੋਂ ਲੱਗਿਆ ਵੀ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ।
ਹਾਂਜੀ ਮੈਮ ਅਕਸਰ ਹੀ ਜ਼ਿੰਦਗੀ ਦੇ ਵਿੱਚ ਹਰ ਹਰ ਵਿਅਕਤੀ ਨਾਲ ਹੁੰਦਾ। ਕਈ ਵਾਰ ਕਈ ਵੇਲੇ ਉਹ ਗੁੱਸੇ ਵਿੱਚ ਇੰਨਾ ਜ਼ਿਆਦਾ ਬੋਲ ਜਾਂਦਾ ਵੀ ਬਾਅਦ ਚ ਉਹਨ ਪਛਤਾਵਾ ਬਹੁਤ ਜ਼ਿਆਦਾ ਹੁੰਦਾ।
ਇਹ ਤਾਂ ਹੈ। ਇਹ ਮੇਨਾ ਵੀ ਹੋ ਚੁੱਕੀ ਇਹ ਗੱਲ ਤਾਂ। ਤੇ ਕਦੇ ਏਦਾਂ ਹੋਇਆ ਵੀ ਸੀਂ ਚੁੱਪ ਰਹੇ ਆਾਂ ਤੇ ਤੁਹਾਨੂੰ ਬਾਅਦ ਚੋਂ ਲੱਗਦਾ ਵੀ ਇੱਥੇ ਤਾਂ ਮੈਨੂੰ ਬੋਲਣਾ ਚਾਹੀਦਾ ਤੇ ਮੈਂ ਕਿਉਂ ਨੀ ਬੋਲੀ
ਇਹ ਤਾਂ ਮੈਂ ਮੇਰੇ ਨਾ ਹਰੇਕ ਵਾਰੀ ਹੁੰਦਾ ਆ। ਹਾਂਜੀ ਹਰ ਵਾਰੀ ਮੈਂ ਪਹਿਲਾਂ ਬੋਲਦੀ ਨੀ ਕਿ ਮਤਲਬ ਕੋਈ ਗੱਲ ਕੋਈ ਕੋਈ ਇੱਦਾਂ ਦਾ ਮਾਹੌਲ ਨਾ ਹੋ ਜਾਵੇ ਕ੍ਰੀਏਟ ਜਾਂ ਕੁੱਛ ਇੱਦਾਂ ਦਾ ਹੋ ਵੀ ਹੋ। ਕਰਕੇ ਮੈਂ ਚੁੱਪ ਰਹਿੰਦੀ ਪਰ ਅਗਲਾ ਬੰਦਾ ਇਹ ਚੀਜ਼ ਫੈਦਾ ਚੁੱਕਦਾ
ਇਹ ਤਾਂ ਹੈ।
ਹਾਂਜੀ।
ਹਾਂਜੀ ਹੋਰ ਦੱਸੋ?
ਇਹੀ ਗੱਲ ਆ ਜਿੱਦਾਂ ਸੋਸ਼ਲ ਮੀਡੀਆ ਦੇ ਸਮੇਂ ਵਿੱਚ ਲੋਕ ਆਪਣੀ ਹਰ ਗੱਲ ਦਿਖਾਉਣਾ ਚਾਹੁੰਦੇ ਹਨਾ ਪਰ ਅਸਲ ਸਿਆਨਪ ਇਹ ਹੈ ਕਿ ਕਿਹੜੀ ਗੱਲ ਕਦੋਂ ਕਿੱਥੇ ਕਰਨੀ ਕਿੱਥੇ ਚੁੱਪ ਰੈਣਾ ਕਿੱਥੇ ਬੋਲਣਾ ਇਹ ਲੋਕਾਂ ਨੂੰ ਇਹ ਚੀਜ਼ ਦੀ ਜਿੱਦਣ ਸਮਝ ਆ ਗਈ ਨਾ ਉੱਦਣ ਆਪਣੀ ਜ਼ਿੰਦਗੀ ਚ ਕਾਮ ਜਾ ਮੈ।
ਸਹੀ ਗੱਲ ਆ ਇਹ ਬਿਲਕੁਲ ਸਹੀ ਕਿਹਾ ਤੁਸੀਂ ਹਾਂਜੀ
ਜਿਹੜੇ ਬੰਦੇ ਨੂੰ ਭੁੱਲਲਾ ਪਤਾ ਲੱਗ ਗਿਆ ਮੈਂ ਇੱਥੇ ਚੁੱਪ ਰਹਿਣਾ ਮੈਂ ਇੱਥੇ ਬੋਲਣਾ
ਬ ਮਤਲਬ ਕਿ ਹਿੱਦਾਂ ਦਾ ਮਾਹੌਲ ਹੋ ਪੈਦਾ ਵੀ ਸਾਨੂੰ ਅਗਲਾ ਬੰਦਾ ਏਦਾਂ ਦੀਆਂ ਗੱਲਾਂ ਕਹਿਣ ਦਾ ਵੀ ਗੁੱਸਾ ਹੀ ਬਹੁਤ ਚੜ ਜਾਂਦਾ ਹਨਾ ਮੈ
ਹਾਂ ਹਾਂ ਇਹ ਤਾਂ ਹੈ ਪਰ ਆਪਾਂ ਦੇਖਿਆ ਆਪਾਂ ਜਿੰਨਾ
ਹਾਂਜੀ ਬੋਲੋ ਬੋਲੋ
ਤੁਸੀਂ ਬੋਲੋ ਨਹੀਂ ਤੁਸੀਂ ਬੋਲੋ
ਫੇਰ ਏਦਾਂ ਲੱਗਦਾ ਨਾ ਵੀ ਬਹੁਤ ਜ਼ਿਆਦਾ ਗੁੱਸਾ ਚੜ੍ਹਦਾ ਆ ਫੇਰ ਆਪਾਂ ਉਦੋਂ ਬੋਲ ਦਿੰਦੇ ਬਾਦ ਸਾਨੂੰ ਪਛਤਾਵਾ ਹੁੰਦਾ ਵੀ ਉਹ ਸਾਡਾ ਆਪਣਾ ਹੀ ਸੀ।
ਹਾਂ ਉਹੀ ਮੈਂ ਤੁਹਾਨੂੰ ਕਹਿਣ ਲੱਗੀ ਸੀ। ਵੀ ਅਕਸਰ ਆਪਾਂ ਆਪਣਿਆਂ ਨਾਲ ਜਿਆਦਾ ਗੁੱਸਾ ਕਰ ਜਾਂਦੇ ਹਾਂ ਉਹਨਾ ਨੂੰ ਜਿਆਦਾ ਬੋਲ ਇੰਨਾ ਕਿ ਆਪਾਂ ਹੋਰ ਕਿਸੇ ਨੂੰ ਨਹੀਂ ਬੋਲਦੇ ਜਿੰਨਾ ਆਪਾਂ ਆਪਣਿਆਂ ਨੂੰ ਬੋਲ ਦਿੰਦੇ ਹਾਂ ਤੇ ਫੇਿਰ ਉਦੋਂ ਪਛਤਾਵਾ ਜ਼ਿਆਦਾ ਹੁੰਦਾ ਸਾਨੂੰ ਵੀ ਹਾ ਏ ਇਹਨੂੰ ਕਾਤੋਂ ਬੋਲ ਦਿੱਤਾ
ਹਾਂਜੀ।
ਪਰ ਇਹੀ ਜੇ ਅਸੀਂ ਹਮ
ਗੁੱਸਾ ਵੀ ਆਪਾਂ ਉਹਨਾਂ ਤੋਂ ਹੀ ਕੱਢਦੇ ਹਾਂ। ਜੇ ਜਿਹਨਾ ਜਿਹੜੇ ਸਹਿੰਦੇ ਆ ਜਿਹੜਾ ਬੰਦਾ ਸਹਿੰਦਾ ਨੀ ਅ ਤੇ ਗੁੱਸਾ ਵੀ ਨਹੀਂ ਕੱਢ ਸਕਦੇ ਉਹਨਾਂ ਮੁਹਰੇ ਅਸੀਂ ਜੀਅ ਜੀ ਕਰਦੇ।
ਹਾਂ ਇਹ ਸੱਚ ਗੱਲ ਆ। ਆਪਾਂ ਨਾ ਫੇਰ ਆਪਾਂ ਨੂੰ ਐਂ ਲੱਗਦਾ ਇਹਨੇ ਕਿਹੜਾ ਕੁਛ ਕਹਿਣਾ ਬੰਦਾ ਫਿਰ ਉੱਥੇ ਕੱਢ ਦਿੰਦਾ ਪਰ ਨਹੀਂ ਸਾਨੂੰ ਬੰਦੇ ਦੇ ਹਿਸਾਬ ਨਾਲ ਨੀ ਸਾਨੂੰ ਇਹ ਆਪਣੇ ਆਪ ਤੇ ਰੱਖਣਾ ਚਾਹੀਦਾ ਵੀ ਆਪਣੀ ਸਮਝਦਾਰੀ ਨਾਲ ਵਰਤ ਣਾ ਚਾਹੀਦਾ ਵੀ ਜਿੱਥੇ ਗੁੱਸਾ ਸੱਚੀ ਕਰਨ ਦੀ ਲੋੜ ਆ ਉੱਥੇ ਕਰੋ ਬੇਸ਼ੱਕ ਅਗਲਾ ਬੰਦਾ ਸਹਿਣ ਵਾਲਾ ਹੋਵੇ ਚਾਏ ਨਾ ਹੋ ਤੇ ਜਿੱਥੇ ਨਹੀਂ ਕਰਨਾ ਊ ਉੱਥੇ ਨਾ ਕਰੋ ਬੇਸ਼ੱਕ ਅਗਲਾ ਸਹਿਣ ਵਾਲਾ ਹੋਵੇ ਪਰ ਉੱਥੇ ਨਹੀਂ ਕਰਨਾ ਚਾਹੀਦਾ ਇਸ ਸਾਡੀ ਸਮਝਦਾਰੀ ਆ ਨਾ ਕਿ ਦੂਜੇ ਬੰਦੇ ਤੇ ਸੁਟੀਏ ਵੀ ਉਹ ਕਿਹੋ ਜਿਹਾ ਸੋਚਦਾ ਆ ਉਹ ਉਹ ਕੀ ਰਿਐਕਟ ਕਰੂਗਾ ਉਹਦਾ ਨਾ ਦੇਖੋ ਆਪਣਾ ਦੇਖੋ
ਹਾਂਜੀ ਮੈਮ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜੇ ਅਸੀਂ ਮਤਲਬ ਕਿ ਅਗਲੇ ਬੰਦੇ ਨੂੰ ਮਤਲਬ ਬੰਦੇ ਨੂੰ ਬੰਦਾ ਦੇਖ ਕੇ ਟ੍ਰਰੀਟ ਕਰੇ ਵੀ ਇਹ ਬੰਦਾ ਕਿੱਦਾਂ ਦਾ ਮੈਂ ਇੰਨਾ ਨਹੀਂ ਲੜਨਾ ਵੀ ਇਹ ਸਹੀ ਆ, ਮਤਲਬ ਅਸੀਂ ਆਪਣਾ ਗੁੱਸਾ ਉਹਦੇ ਤੇ ਨਹੀਂ ਕੱਢਣਾ ਹੈਗਾ, ਕਿਉਂਕਿ ਉਹ ਕੁਛ ਗ਼ਲਤ ਕਰ ਹੀ ਨਹੀਂ ਰਿਹਾ ਹੈਗਾ ਹਨਾ
ਹਮ, ਸਹੀ ਗੱਲ ਆ ਪਰ ਇਹ ਆਪਾਂ ਹੁਣ ਮੈਂ ਹੁਣ ਕੁ ਸਮਝਾ ਰਹੀ ਹਾਂ ਗੱਲ ਕਰ ਰਹੀ ਹਾਂ, ਪਰ ਮੇਰੇ ਤੋਂ ਤਾਂ ਵੀ ਇਹ ਗੱਲ ਹੋ ਜਾਂਦੀ
ਇਹ ਮੈਮ ਪਤਾ ਕੀ ਹੈ ਜਿਹੜਾ ਗੁੱਸਾ ਹੈ ਨਾ, ਇਹ ਗੁੱਸੇ ਨੂੰ ਕਾਲ ਦਾ ਨਾਮ ਦਿੱਤਾ ਪੰਜਾਬੀਆਂ ਨੇ ਇਹ ਕਾਲ ਹੁੰਦਾ ਆ ਇਹ-ਇਹ ਪਤਾ ਨੀ ਲੱਗਦਾ, ਕਦੋਂ ਕਿਹਦੇ ਤੇ ਆ ਜਾਵੇ ਤੇ ਇਸ ਕਰਕੇ ਨਾ ਵੀ ਮਤਲਬ ਇਹਦੇ ਵਿੱਚ ਨਾ ਕੋਈ ਵੀ ਬੰਦਾ ਆਪਣੇ ਆਪ ਤੇ ਕੰਟਰੋਲ ਨਹੀਂ ਪਾ ਸਕਦਾ ਬਹੁ ਔਰ ਜਿਹੜਾ ਪਾ ਗਿਆ, ਉਹਦੀ ਜ਼ਿੰਦਗੀ ਸੁਧਰ ਜਾਂਦੀ ਹੈ
ਹਾਂ ਸਹੀ ਗੱਲ ਆ ਕਹਿੰਦੇ ਕਦੇ ਵੀ ਨਾ ਸਿੱਧੇ ਬੰਦੇ ਤੇ ਨਹੀ ਆਪਣੀ ਚਲਾਉਣੀ ਚਾਹੀਦੀ ਚਲਾਓ ਉੱਥੇ, ਜਿਹੜਾ ਆਪਣੇ ਆਪ ਚ ਬੋ ਬਣਦਾ ਹੁੰਦਾ ਫੇਰ ਆਪਾਂ ਨੂੰ ਚਲਾਉਣ ਦਾ ਵੀ ਮਜ਼ਾ ਆਉਂਦਾ ਹਾਂ ਇਹਨੂੰ ਆਪਾਂ ਇਹਨੂੰ ਦਿਖਾਇਆ ਵੀ ਇਹਨੂੰ ਮਤਲਬ ਕਿ ਫੀਲ ਕਰਾਇਆ ਵੀ ਤੂੰ ਜੇ ਜੋ ਬਣਦਾ ਉਹ ਹੈ ਨੀ ਪਰ ਫਰ ਲੋਕ ਕੀ ਕਰਦੇ ਆ ਉੱਥੇ ਚਲਾਉਦੇ ਜਿੱਥੇ ਚੱਲ ਜਾਂਦੀ ਭੋਲੇ ਜਾਂਦੇ ਤੇ, ਉਹਦਾ ਤਾਂ ਫ ਕੋਈ ਮਾਣ ਨੀ ਆਪਣੇ ਆਪ ਤੇ ਹਨਾ
ਸਹੀ ਗੱਲ ਇਹ ਤੁਹਾਡੀ ਬਿਲਕੁਲ ਸਹੀ ਗੱਲ, ਹਾਂਜੀ ਦੇਖੋ ਭੋਲਿਆਂ ਤੇ ਚਲਾਉਣ ਦਾ ਫ਼ਾਇਦਾ ਨਹੀਂ ਹੈਗਾ। ਕੋਈ ਚਲਾਓ ੳਹਨਾ ਤੇ ਜਿਹੜੇ ਅਪ ਆਪਣੇ ਆਪ ਨੂੰ ਬਹੁਤ ਸਮਝਣ ਹਨਾ, ਵੀ ਅਸੀਂ ਆਹ ਕਰ ਦੇਵਾਂਗੇ ਅਸੀਂ ਆਹ ਕਰ ਦੇਵਾਂਗੇ ਭੋਲੇ ਤੇ ਚਲਾਣਾ ਤਾਂ ਫੇਰ ਫਾਇਦਾ ਹੀ ਨਹੀਂ ਕੋਈ, ਸਹੀ ਗੱਲ ਆ।
ਹਮਮਮ ਹਾਂਜੀ, ਬਿਲਕੁਲ ਸਹੀ ਆ।
ਬਸ ਇਹੀ ਚੀਜ਼ਾਂ ਬੰਦਾ ਜੇ ਸਮਝ ਜਾਵੇ ਤਾਂ ਜ਼ਿੰਦਗੀ ਲੰਘ ਜਾਂਦੀ ਨਹੀਂ ਤਾਂ ਫੇਰ ਲੜਾਈਆਂ-ਲੜਾਈਆਂ, ਗੁੱਸੇ-ਗੁੱਸੇ
ਉਹੀ ਫਿਰ ਪਛਤਾਵੇ ਹੋਰ ਤਾਂ ਕੁੱਝ ਬੰਦੇ ਤੋਂ ਰਹਿੰਦਾ ਨੀ
ਸਹੀ ਗੱਲ ਆ, ਪਛਤਾਵਾ ਬੰਦੇ ਨੂੰ ਵੀ ਇੰਨਾ ਹੁੰਦਾ ਵੀ ਵਾਹਧ
ਕੁਛ ਤਾਂ ਚਲੋ ਇਹ ਬੰਦਾ ਪਹਿਲੀ ਚਲੋ ਠੀਕ ਆ ਜੀ